ਹੈਲੋ,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
ਕੀ ਹਾਲ ਐ?
ਵਧੀਆ ਜੀ ਤੁਸੀਂ ਦੱਸੋ?
ਬਸ ਮੈ ਵੀ ਵਧੀਆ ਔਰ ਵੀ ਵਧੀਆ। ਬਸ ਕੁਛ ਨੀ ਬੈਠੇ ਹੋਏ ਸੀ। ਯਾਦ ਕੀਤਾ ਤੁਹਾਨੂੰ ਮੈਂ ਕਿਹਾ, ਚਲੋ ਫੋਨ ਕਰ ਲਾ ਤੁਹਾਨੂੰ।
ਠੀਕ ਹੈ ਜੀ, ਹੋਰ ਦੱਸੋ ਤੁਹਾਡੇ ਵਲ ਗਰਮੀ ਕਿੰਨੀ ਕੁ ਅੱਜ?
ਗਰਮੀ ਤਾਂ ਬਹੋਤ ਹੋਈ ਪਈ ਐ ਇਧਰ ਬਹੋਤ ਜ਼ਿਆਦਾ।
ਸਵੇਰੇ ਤਾਂ ਵੈਸੇ ਮੌਸਮ ਠੰਡਾ ਸੀਗਾ। ਹੁਣ ਫੇਰ ਉਨੀ ਜ਼ਿਆਦਾ ਗਰਮੀ ਹੋ ਗਈ।
ਹਾਂ- ਹਾਂ ਉਹੀ ਤਾਂ ਬਸ ਪਤਾ ਨੀ ਕੀ- ਕੀ ਹੁੰਦਾ ਪਿਆ ਗਰਮੀਆਂ ਚ। ਸਵੇਰੇ- ਸਵੇਰੇ ਵਧੀਆ ਹੋ- ਹੁੰਦਾ ਦਾ ਮੌਸਮ ਫੇਰ ਇਸ ਟਾਈਮ ਫੇਰ ਇੰਨਾ ਗਰਮ ਹੋ ਜਾਂਦਾ ਬਸ ਪੁੱਛੋ ਨਾ।
ਹਾਂਜੀ- ਹਾਂਜੀ ਹੋਰ ਦੱਸੋ ਬਾਰਿਸ਼ ਵਗ਼ੈਰਾ ਨੀ ਹੋਈ?
ਨਾ ਬਾਰਿਸ਼ ਕਿੱਧਰ ਹੋਈ ਹੈ। ਸਗੋ ਜੈਪੁਰ ਵਰਗੇ ਇਲਾਕਿਆਂ 'ਚ ਬਾਰਿਸ਼ ਹੋਈ ਐ। ਕਿੰਨੀ ਗਰਮੀ ਹੋ ਗਈ ਸੀ। ਤੇ ਉੱਧਰ ਹੋਈ ਹੀ ਨਹੀਂ।
ਹੋਰ ਸੁਣਾਓ ਸ਼ਹਿਰ ਨੀ ਗਏ?
ਨਹੀਂ ਬਸ ਚੱਕਰ ਨੀ ਲੱਗਿਆ। ਹੋਰ ਤੁਸੀਂ ਦੱਸੋ ਕੀ ਕਰਦੇ ਪਏ ਹੋ?
ਹਜੀ ਕੁਛ ਨੀ ਬਸ ਘਰ ਦਾ ਕੰਮ ਕਰੀ ਜਾਂਦੇ ਸੀ ਹੋਰ ਤੁਸੀਂ ਦੱਸੋ?
ਬਸ ਕੁਛ ਨੀ ਮੈਂ ਵੀ ਬੈਠੀ ਸੀ। ਫਰੀ ਹੋਈ ਸੀ, ਘਰ ਦਾ ਕੰਮ ਕਰਕੇ।
ਠੀਕ ਹੈ ਜੀ।
ਹੋਰ ਕੀ ਬਣਾਇਆ ਨਾਸ਼ਤੇ ਚ?
ਅੱਜ ਅਸੀਂ ਬਣਾਏ ਸੀ ਕੜੀ ਚਾਵਲ।
ਅੱਛਾ
ਹਾਂਜੀ, ਤੁਸੀਂ ਦੱਸੋ ਕੀ ਬਣਾਇਆ ਅੱਜ?
ਕਿਵੇੈਂ ਹਾਲੇ ਤਾਂ ਮੈਂ ਕੁਛ ਨੀ ਬਣਾਇਆ ਕਿਵੇਂ ਬਨਾਨੇ ਸੀ ਕੜੀ ਚਾਵਲ?
ਅਸੀਂ ਵੈਸੇ ਤਾਂ ਕੜੀ ਦੇ ਵਿੱਚ ਮਤਲਬ ਕਿ ਪਿਆਜ਼, ਆਲੂ
ਅੱਛਾ।
ਤੇ ਹੋਰ ਵੀ ਕਈ ਸਬਜ਼ੀਆਂ ਪਾ ਲੈਨੇ ਆ।
ਮਤਲਬ ਸਿੰਧੀ ਕੜੀ ਬਣਾਂਦੇ ਓ ਨਾ ਅੱਛਾ! ਕਿਵੇਂ ਬਣਾਉਂਦੇ ਓ ਦੱਸਿਓ ਫਿਰ?
ਸ਼ੀ ਪਿਆਜ ਨੂੰ ਕੱਟ ਕੇ ਆਲੂ ਨੂੰ ਆਲੂ ਵੀ ਪਾ ਲੈਨੇ ਆ ਆਲੂ ਕੱਟ ਕੇ ਬਸ ਟਮਾਟਰ, ਲਸਣ ਅਦਰਕ, ਸਾਫਤ ਧਨੀਆ, ਹਰਾ ਧਨੀਆ ਓਨਾਂ ਨੂੰ ਕੱਟ ਕੇ ਧੋ ਕੇ ਇਸ ਤੋਂ ਬਾਦ ਕੜਾਹੀ ਰੱਖਦੇ ਆ ਗੈਸ ਦੇ ਉੱਪਰ ਇਸ ਤੋਂ ਬਾਦ ਥੋੜਾ ਜਾ ਤੇਲ ਪਾਓ ਓਦੇ ਵਿੱਚ ਤੇਲ ਥੋੜਾ ਜਾ ਮਤਲ ਕਿ ਆਪਦਾ ਮਤਲਬ ਕਿ ਪੱਕ ਜੇ ਜਿਦੋਂ ੳਚੋਂ ਸਮੈਲ ਜੀ ਆਨੋ ਹਟ ਜੇ ਹਾਂਜੀ ਦਸੋ ਜੀਰਾ ਪਾ ਦੋ ਬਾਦ ਚੋ ਸਾਫ ਧਨੀਆਂ। ਬਾਦ ਚੋਂ ਓਦੇ ਚ ਜੀਰਾ ਥੋੜਾ ਭੁੰਨ ਕੇ ਲਾਲ ਹੋ ਜੇ ਇਸ ਤੋਂ ਬਾਦ ਜੋ ਵੀ ਸਮਾਨ ਆਪਾਂ ਕੱਟਿਆ ਹੁੰਦਾ ਓ ਵਿੱਚ ਪਾ ਦੋ ਇਸ ਤੋਂ ਬਾਦ ਜਦੋਂ ਓਹ ਮਤਲਬ ਕਿ ਤੇਲ ਛੱਡ ਜੇ ਇਸ ਤੋਂ ਬਾਦ ਨੁਨ, ਮਿਰਚਾਂ ਪਾ ਕੇ ਭੁੰਨੋ। ਨੁੂਨ, ਮਿਰਚਾਂ, ਹਲਦੀ ਜੇ ਤੁਸੀਂ ਥੋੜੀ ਜੀ ਅਜਵੈਨ ਪਾਨੀ ਆ ਤਾਂ ਪਾ ਸਕਦੇ ਓ ਨਈ ਤਾਂ ਵੈਸੇ
ਨੀ ਹਾ ਅਜਵੈਨ, ਅਜਵੈਨ ਦਾ ਕੋਈ ਨੋਰਮਲ ਕੜੀ ਬਨਾਨੀ ਤੇ ਓਦੇ ਵਿੱਚ ਮੈਂ ਪਾਨੀ ਆ ਸਵਾਦ ਲੱਗਦੀ ਜਵੈਨ
ਹਾਂਜੀ, ਹਾਂਜੀ, ਹਾਂਜੀ ਓਦੇ ਨਾਲ ਸਵਾਦ ਵੀ ਥੋੜਾ ਵੱ ਖਰਾ ਆਓਂਦਾ ਸਾਬਤ ਧਨੀਏ ਨਾ ਵੀ ਸਵਾਦ ਆਉਂਦਾ ਓਦੇ ਵਿੱਚ।
ਨਾਲੇ ਪਤਾ ਕੀ ਹਜ਼ਮ ਹੋ ਜਾਂਦੀ ਕੜੀ ਵਾਈ ਨੀ ਕਰਦੀ ਏ ਨਾ।
ਹਾਂਜੀ-ਹਾਂਜੀ ਫਿਰ ਇਸ ਤੋਂ ਬਾਦ ਲੱਸੀ ਲੈ ਕੇ ਘਰ ਦੀ ਬਣੀ ਲੱਸੀ ਓਦੇ ਵਿੱਚ ਥੋੜਾ ਵੇਸਣ ਘੋਲ ਕੇ ਪੂਰਾ ਫੈਂਟ ਕੇ ਓਨੂੰ ਇਸ ਤੋਂ ਬਾਦ ਓਦੇ ਚ ਪਓਨੇ ਆ ਕਿ ਬਾਦ ਚ ਓਦੇ ਵਿੱਚ ਲਿਮ ਵੀ ਕਿ ਸੇਕਾ ਮਿਨਾ-ਮਿਨਾ ਸੇਕਾ ਰੱਖ ਕੇ ਇਸ ਤੋਂ ਬਾਦ ਧਰ ਦਿਨੇ ਆ ਬਸ ਇਸ ਤੋਂ ਬਾਦ ਓ ਬਨ ਜਾਂਦੀ ਆ।
ਤੁਸੀਂ ਦੱਸੋ ਤੁਹਾਡੇ ਅਲ ਕਿਵੇਂ ਬਨੋਨੇ ਓ?
ਬੋਤ ਸਨੇ ਤੇ ਸਿੰਪਲਜੀ ਏ ਵੇਸਨ ਚ ਪੈਲਾ ਜਾਓ ਲਸੀ-ਲੁਸੀ ਘੋਲ, ਘੋਲ ਲਈ ਦੀ ਏ ਹੋਰ ਹਲਦੀ-ਹੁਲਦੀ ਪਾ ਕੇ ਧੱਰ ਦਈ ਦਾ ਮਕੜ ਮਕੜਦੇ ਰੈਂਦੇ ਕੜ ਕੜਦੀ ਰੈਂਦੀ। ਕੜਦੀ ਰੈਂਦੀ ਫਿਰ ਓ ਪਕ ਗਈ ਰਸ ਤੇ। ਬਸ ਫੇਰ ਉਸ ਤੋਂ ਬਾਦ ਇੱਕ ਪਾਸੇ ਮੈਂ ਪਕੌੜੇ ਮਲਬ ਕੱਢ ਲੈਨੀ ਆਲੂ, ਪਿਆਜ਼ ਦੇ ਤੇ ਇੱਕ ਇੱਕ ਪਾਸੇ ਬੰਦਾ ਲਸਨ, ਅਦਰਕ ਰਾਈ, ਕੜੀਪੱਤਾ ਐ ਸਬ ਪਾਕੇ ਨਾ ਥੋੜੇ ਬੇਸਿਕ ਮਸਾਲੇ ਪਾ ਕੇ ਓਨੂ ਤੜਕਾ ਲਾ ਦੇਨਾ।
ਹਾਂਜੀ-ਹਾਂਜੀ।
ਹੋਰ
ਹੋਰ ਬਸ ਵਧੀਆ।
ਹੋਰ ਦੱਸੋ?
ਹਾਂਜੀ-ਹਾਂਜੀ ਬਸ ਵਦੀਆ ਤੁਸੀਂ ਦੱਸੋ?
ਬਸ ਮੈ ਵੀ ਵਧੀਆ ਵਆ।
ਹੋਰ ਦੱਸੋ ਬਾਜ਼ਾਰ ਖਰੀਦਦਾਰੀ ਕਰਨ ਵਾਸਤੇ ਨੀ ਗਏ?
ਇਨਾ ਧੁੱਪ ਇਕਿਤੇ ਚੱਕਰ ਹੀ ਨਹੀਂ ਲੱਗਦਾ ਕਿਤੇ ਜਾਈਏ।
ਹਾਂਜੀ- ਹਾਂਜੀ। ਗਰਮੀ ਇੰਨੀ ਜ਼ਿਆਦਾ ਹੋਈ ਪਈ ਹੈ ਨਾ। ਜਾਣ ਨੂੰ ਕਿਤੇ ਵੀ ਦਿਲ ਨੀ ਕਰਦਾ ਵੈਸੇ ਤਾਂ।
ਹਾਂ ਇਹ ਤਾਂ ਹੈ ਵ ਬਿਲਕੁਲ- ਬਿਲਕੁਲ। ਹੋਰ
ਹੋਰ ਬਸ ਵਧੀਆ ਤੁਸੀਂ ਦੱਸੋ?
ਬਸ ਮੈਂ ਵੀ ਵਧੀਆ, ਬੈਠੀ ਦੀ ਸੀ।
ਹੋਰ, ਸੈਰ ਕਰਨ ਜਾਂਦੇ ਹੁੰਦੇ ਆ ੳ ਸ਼ਾਮ ਨੂੰ।
ਹਾਂ, ਇੱਕ ਮਿੰਟ ਰੁੱਖ ਹਾਂਜੀ, ਹੋਰ
ਹੋਰ ਬਸ ਵਧੀਆ ਮੈਂ ਕਿਹਾ ਸੈਰ ਕਰਨ ਜਾਂਦੇ ਹੋ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ।
ਹਾਂ, ਕਦੀ- ਕਦਾਰ ਜਾ ਲਈਦਾ ਕਦੀ- ਕਦਾ ਚੱਕਰ ਲੱਗ ਜਾਈਦਾ।
ਹ ਜੀ ਕਿਉਂਕਿ ਸ਼ਾਮ ਨੂੰ ਦੇਖੋ ਵੈਸੇ ਤਾਂ, ਗਰਮੀ ਹੁੰਦੀ ਆ ਬਾਹਰ। ਕਿਉਂਕਿ ਅੱਠ- ਨੌ ਵਜੇ ਮੌਸਮ ਥੋੜਾ ਠੰਢਾ ਹੁੰਦਾ, ਅੱਠ- ਨੌ ਸਾਢੇ -ਨੌ ਕੁ ਦਾ ਟਾਈਮ ਹੁੰਦਾ ਨਾ। ਉਦੋਂ ਥੋੜਾ ਮੌਸਮ ਠੰਡਾ ਹੁੰਦਾ। ਉਦ ਉਸ ਟਾਈਮ ਬਸ ਕੰਮ ਕਰਦੇ ਕੰਮ ਘਰਾਂ ਚ' ਲੰਘ ਜਾਂਦਾ।
ਬਿਲਕੁਲ ਉਸ ਤੱਕ ਆਉ ਦਾ ਟਾਈਮ ਆਦਾ ਉਸ ਤੋਂ ਬਾਅਦ ਟਾਈਮ ਨਹੀਂ ਲੱਗਦਾ। ਮੇਰੇ ਨਾਲ ਵੀ ਤਾਂ ਐਵੇਂ ਹੀ ਹੁੰਦਾ ਦੇਖੋ।
ਹੋਰ ਦੱਸੋ? ਉਹ ਹਾਂਜੀ ਵਧੀਆ- ਵਧੀਆ ਹੋਰ ਘੁੰਮਣ ਨਹੀਂ ਗਏ ਤੁਸੀਂ ਛੁੱਟੀਆਂ 'ਚ।
ਨਹੀਂ ਹੀ ਕਿੱਥੇ ਘੁੰਮਣ ਜਾਣਾ ਛੁੱਟੀਆਂ 'ਚ ਧੁੱਪ ਹੀ ਇੰਨੀ ਸੀ ਪਿੱਛੇ ਗਏ ਸੀ ਪੋਂਡਾ ਸਾਹਿਬ ਵਗੈਰਾ ਹੋਏ ਸੀ। ਪੋਂਡਾ ਸਾਹਿਬ ਇੱਕੋ ਦਿਨ 'ਚ ਅੱਪਡਾਊਨ ਕਰ ਲਈ ਸੀ। ਹੁਣ ਕਿੱਥੇ ਚੱਕਰ ਨਹੀਂ ਲੱਗਦਾ ਪਿਆ।
ਠੀਕ ਹੈ ਜੀ। ਹੁਣ ਵੈਸੇ ਗਰਮੀ ਬਹੁਤ ਜ਼ਿਆਦਾ ਆ ਨਾ ਤਾਂ ਕਰਕੇ।
ਹੁਣ ਕਹਿੰਦੇ ਨੇ ਦੇਖੋ ਬਾਰਿਸ਼ਾਂ ਲੱਗ ਜਾਣੀਆਂ ਨੇ ਬਾਰਿਸ਼ਾਂ ਚੋਂ ਉਂਝ ਨਹੀਂ ਨਿਕਲਿਆ ਜਾਣਾ ਪਹਾੜੀ ਇਲਾਕੇ। ਕਿਸ ਡਰ ਹੁੰਦਾ ਪਹਾੜ ਡਿੱਗਣ ਦਾ।
ਹਾਂਜੀ- ਹਾਂਜੀ। ਇਹ ਤਾਂ ਹੈ।
ਹਨਾ।
ਹੋਰ ਬਸ ਵਧੀਆ, ਹੋਰ ਦੱਸੋ ਤੁਹਾਡੇ ਵੱਲ। ਪ੍ਰਦੂਸ਼ਣ ਵਗੈਰਾ ਦਾ ਕਿਵੇਂ ਚੱਲਦਾ ਪਿਆ?
ਪ੍ਰਦੂਸ਼ਣ ਵਗੈਰਾ ਠੀਕ ਹੈ। ਸਾਡੇ ਇੰਨਾ ਨਹੀਂ ਹੁੰਦਾ।
ਜ਼ਿਆਦਾਤਰ ਸ਼ਹਿਰਾਂ 'ਚ। ਕਾਫੀ ਜ਼ਿਆਦਾ ਹੁੰਦਾ ਜਿੱਥੇ ਜਿਵੇਂ ਕਿ ਟ੍ਰੈਫਿਕ ਲੱਗਾ ਜਾਮ ਲੱਗਾ ਹੁੰਦਾ। ਉੱਥੇ ਸਭ ਤੋਂ ਵੱਧ ਪ੍ਰਦੂਸ਼ਣ ਹੁੰਦਾ ਕਿ ਕਿੰਨੇ ਸਾਧਨ ਉੱਥੇ ਇਕੱਠੇ ਜਮਾਂ ਹੋ ਜਾਂਦੇ ਆ।
ਹਾਂਜੀ- ਹਾਂਜੀ।
ਹੋਰ ਤੁਸੀਂ ਸੁਣਾਓ?
ਬਸ ਕੁਛ ਨੀ ਬੈਠੇ ਦੇ ਸੀ ਹੁਣ ਦੇਖੋ ਨਾਸ਼ਤਾ ਦੇਖੋ। ਵੀ ਕੀ ਬਣਾਉਣੀ ਹਾਂ। ਬੇਸਣ ਦੀ ਰੋਟੀ ਸੋਚਦੀ ਪਈ ਆਂ ਬਣਾ ਲਾ।
ਠੀਕ ਹੈ ਜੀ। ਵੈਸੇ ਹੁਣ ਦੇਖੋ ਅੱਜ ਕੱਲ ਮਹਿੰਗਾਈ ਕਿੰਨੀ ਜ਼ਿਆਦਾ ਵੱਧ ਗਈ ਹੈ ਨਾ।
ਹਾਂ। ਸਹੀ ਕਿਹਾ।
ਸਭ ਤੋਂ ਵੱਧ ਸੋਨਾ- ਚਾਂਦੀ ਦੇ ਰੇਟ ਇੰਨੇ ਜ਼ਿਆਦਾ ਹੋ ਗਏ ਨਾ ਬਹੁਤ ਜ਼ਿਆਦਾ। ਕੱਲ ਅਸੀਂ ਬਾਜ਼ਾਰ ਗਏ ਸੀ।
ਮੈਡਮ ਆ ਗਈ ਆ। ਹਾਂਜੀ, ਹਾਂਜੀ।
ਮੈਂ ਕਿਹਾ ਕੱਲ ਅਸੀਂ ਬਾਜ਼ਾਰ ਗਏ ਸੀ, ਅਸੀਂ ਸੋਨੇ ਸੁਨਿਆਰ ਕੋਲ ਗਏ ਸੀ, ਵੈਸੇ ਸੋਨੇ ਦਾ ਰੇਟ ਪੁੱਛਣ। ਉਹ ਕਹਿੰਦੇ ਜੀ, ਇੱਕ ਪੈਂਤੀ ਨੂੰ ਹੋਇਆ ਪਿਆ ਸੋਨੇ ਦਾ ਰੇਟ ਹੀ ਵੱਧਦਾ ਜਾ ਰਿਹਾ। ਉੱਤੋਂ ਚਾਂਦੀ ਦਾ ਵੀ ਵੱਧ ਰਿਹਾ ਰੇਟ।
ਅੱਛਾ ਜੀ!
ਹਾਂਜੀ। ਮਹਿੰਗਾਈ ਦਾ ਏਨਾਂ ਜ਼ਿਆਦਾ ਰੇਟ ਹੋ ਗਿਆ ਵੱਧ ਗਈ ਨਾ ਮਹਿੰਗਾਈ, ਬਹੁਤ ਜ਼ਿਆਦਾ।
ਹਾਂ, ਬਸ ਕੀ ਕਰ ਸਕਦੇ ਹਾਂ ਹੁਣ।
ਹਾਂਜੀ, ਹਾਂਜੀ।
ਨਾਲ਼ੇ ਅੱਜ -ਕਲ ਪਾਂਦਾ ਕੋਣ ਐ ਸੋਨਾ-ਚਾਂਦੀ ਐ ਵੀ ਤੇ ਹਨਾ, ਕੋਈ ਵੀ ਨਹੀਂ ਪਾਂਦਾ, ਕੋਈ- ਕੋਈ ਵੀ ਨਹੀਂ ਯੂਜ ਕਰਦਾ ਸੋਨਾ- ਚਾਂਦੀ ਅੱਜ ਕੱਲ ਤਾਂ।
ਜ਼ਿਆਦਾਤਰ ਤਾਂ ਦੇਖੋ ਵਿਆਹਾਂ ਸ਼ਾਦੀਆਂ 'ਚ ਹੀ ਮਤਲਬ ਕੀ ਪਾਉਂਦੇ ਆ ਗਏ ਇੱਕ ਦੂਜੇ ਦੇ।
ਸਹੀ ਗੱਲ ਹੈ।
ਪਰਿਵਾਰ ਨੂੰ।
ਨਹੀਂ ਅੱਜ -ਕੱਲ ਤੋਂ ਉਹ ਵੀ ਨੀ ਕੋਈ ਪਾ ਕੇ ਰਾਜ਼ੀ, 'ਦੇਖੋ ਸਭ ਆਰਟੀਫਿਸ਼ਲ ਪਾਂਦੇ ਨੇ ਹਨਾ।
ਹਾਂਜੀ, ਹਾਂਜੀ। ਜ਼ਿਆਦਾਤਰ ਆਰਟੀਫਿਸ਼ਲ ਹੀ ਚਲਦੇ ਆ। ਅੱਜ- ਕੱਲ ਦੇਖੋ ਚੋਰੀਆਂ ਕਿੰਨੀਆਂ ਹੋ ਰਹੀਆਂ। ਸੋਨਾ ਪਾ ਕੇ ਤਾਂ ਵੈਸੇ ਹੀ ਬੰਦਾ ਬਾਰ ਨੀ ਨਿਕਲ ਸਕਦਾ।
ਬਸ ਅਜ -ਕੱਲ ਤਾਂ ਬਣਾ ਤੇ ਬਸ ਸਾਂਭੀ ਜਾਂਦੇ ਲੋਕੀਂ ਤੋਂ।
ਹਾਂਜੀ, ਹਾਂਜੀ ਇਹ ਤਾਂ ਹੈ।
ਹੋਰ ਦੱਸੋ, ਘਰ ਪਰਿਵਾਰ ਬੱਚੇ ਸਭ ਠੀਕ ਨੇ?
ਹਾਂਜੀ, ਹਾਂਜੀ ਸਭ ਠੀਕ ਨੇ, ਤੁਸੀਂ ਦੱਸੋ?
ਬਸ, ਗਏ ਨੀ ਕਿਤੇ ਛੁੱਟੀਆਂ 'ਚ ਐਤਕੀਂ?
ਨਹੀਂ, ਨਹੀਂ ਗਰਮੀ ਬਹੁਤ ਜਾਦਾ, ਬਾਰ ਨਿਕਲਣ ਨੂੰ ਦਿਲ ਨਹੀਂ ਕਰਦਾ, ਸਵੇਰੇ -ਸਵੇਰੇ ਉੱਠੋ। ਟਾਈਮ ਨਾਲ ਠੰਡੇ, ਠੰਡੇ ਕੰਮ ਕਰਲੋ। ਫੇਰ ਬਸ ਅੱਠ ਵਜੇ ਨੌ ਵਜੇ ਨੂੰ ਅੰਦਰ ਵੜਜੋ।
ਹ
ਹੁਣ ਬਾਰ ਅੱਠ ਵਜੇ ਤੁਹਾਨੂੰ ਪਤਾ, 'ਦੇਖੋ ਕਿੰਨੀ ਧੁੱਪ ਨਿਕਲ ਆਉਂਦੀ ਆ ਬਾਰ, ਕਿੰਨੀ ਗਰਮੀ ਪੈ ਜਾਂਦੀ ਆ। ਗਰਮੀ, ਹਾਂਜੀ -ਹਾਂਜੀ ਗਰਮੀ ਕਰਕੇ ਬਹੁਤ ਜ਼ਿਆਦਾ ਬਾਰ ਨਿਕਲਣ ਨੂੰ ਵੈਸੇ ਦਿਲ ਨਹੀਂ ਕਰਦਾ।
ਹਾਂਜੀ। ਹਾਂਜੀ, ਹਾਂਜੀ।
ਥੋੜੇ ਜਿਹੇ ਦਿਨ ਹੋ ਗਏ ਵੈਸੇ ਟੈਂਪਰੇਚਰ ਇੰਨਾ ਜ਼ਿਆਦਾ ਹੁੰਦਾ ਨਾ ਕਿ ਸ਼ਾਮ ਦੇ ਪੰਜ ਵਜੇ ਵੀ, ਮਤਲਬ ਕਿ ਇੰਨੀ ਗਰਮੀ ਹੁੰਦੀ ਹੈ ਸ਼ਾਮ ਨੂੰ।
ਹਉ ਨਹੀ ਪਾਂਚ, ਤੁਸੀਂ ਪੰਜ ਦੀ ਗ ਤੁਸੀਂ ਪੰਜ ਦੀ ਗੱਲ ਕਰਦੇ ਓ, ਇਥੇ ਛੇ- ਸਾਢੇ ਛੇ ਵਜੇ ਏਨੀ ਤਪਸ਼ ਰਹਿੰਦੀ ਐ।
ਅ ਸਾਡੇ ਵੀ ਇਧਰ ਏਵੇਂ ਰਹਿੰਦਾ ਬਸ। ਸ਼ਾਮ ਨੂੰ ਆ ਨੌ ਸਹੀ ਨੌ ਵਜੇ ਤੋਂ ਬਾਅਦ ਮੌਸਮ ਠੰਡਾ ਹੁੰਦਾ, ਨੌ ਵਜੇ ਤੋਂ ਬਾਅਦ। ਕਿਤੇ ਜਾ ਕੇ ਉਹ ਵੀ ਮੁਸ਼ਕਿਲ ਨਾਲ।
ਓਸ ਟਾਈਮ, ਦੁਕਾਨਾਂ ਬੰਦ ਹੋ ਜਾਂਦੀਆਂ ਨੇ।
ਹਾਂ ਵੈਸੇ ਪਿੰਡਾਂ ਵਗੈਰਾ ਚ ਤਾਂ ਹਵਾ ਲੱਗਦੀ ਰਹਿੰਦੀ ਐ ਕੀ ਥੋੜੀ ਬਹੁਤੀ ਹੈ ਨਾ, ਸ਼ਹਿਰਾਂ 'ਚ ਤਾਂ ਫਿਰ ਵੀ ਓਵੇ ਨੀ ਲੱਗਦੀ।
ਸ਼ੈਰਾਂ ਚ ਪਤਾ ਕੀ ਸ਼ੈਰਾਂ ਚ ਪਤਾ ਕੀ ਘਰ ਪਏ ਹੁੰਦੇ ਨੇ ਕੋਈ ਖੇਤ ਵਗੈਰਾ ਨਈਂ ਹੁੰਦੇ। ਪੈਲੇ ਗੱਡੀਆਂ ਹੁੰਦੀਆਂ ਏਨੀਆ
ਹਾਂਜੀ-ਹਾਂਜੀ ਕਿਉਂਕਿ ਸ਼ੈਰਾਂ ਵਿੱਚ ਸਾਰੇ ਇਕੱਠੇ-ਇਕੱਠੇ ਹੁੰਦੇ ਆ ਘਰੇ ਘੁੰਮਦੇ ਮਤਲਬ ਕਿ ਦੋ-ਦੋ, ਤਿੰਨ-ਤਿੰਨ ਮੰਜਲੇ, ਫੇਰ ਓਦੇ ਕਰਕੇ ਹਵਾ ਈ ਨੀ ਲੱਗਦੀ। ਤੇ ਪਿੰਡਾਂ ਵਿੱਚ ਤਾਂ ਦੇਖੋ ਆਸੇ-ਪਾਸੇ ਖੇਤ ਵੀ ਕਿੰਨੇ ਹੁੰਦੇ ਆ। ਓਦੇ ਕਰਕੇ ਘਰ ਵੀ ਲੋਕਾਂ ਦੇ ਖੁੱਲੇ ਖੁੱਲੇ ਹੁੰਦੇ ਆ ਵੇੜਾ ਖੁੱਲਾ ਹੁੰਦਾ ਪੂਰਾ, ਓਦੇ ਵਿੱਚ ਵਦੀਆ ਹਵਾ ਵਗੈਰਾ ਲੱਗਦੀ ਆ।
ਬਿਲਕੁਲ-ਬਿਲਕੁਲ ਹੁਨ ਸਾਡੇ ਵੀ ਹੈਗੇ ਨਾ ਸਾਡਾ ਭਾਵੇਂ ਸਾਡਾ ਤਿੰਨ ਮੰਜ਼ਲ ਤੇ ਆ ਜਾ ਲੇਕਿਨ ਫੇਰ ਵੀ ਉਪਰ ਹਵਾ ਨੀ ਲੱਗਦੀ ਜ਼ਰਾ ਜੀ ਵੀ
ਹਾਂਜੀ-ਹਾਂਜੀ।
ਓਹੀ ਗੱਲ ਆ ਗੀ ਨਾ ਪੋਲਿਊਸ਼ਨ ਹੋ ਗਿਆ, ਧੂਲ ਮਿੱਟੀ, ਡਸਟ ਵਗੈਰਾ ਸਬ ਹਾਂਜੀ ਨਵਾਂ ਓ
ਹਾਂਜੀ ਏ ਤਾਂ ਹੈ। ਹੋਰ ਦੱਸੋ ਤੁਸੀਂ?
ਬਸ ਵਦੀਆ, ਤੁਸੀਂ ਦੱਸੋ? ਸੋਨੂੰ ਅ